ਹੈਲੋ! ਸਤਿ ਸ਼੍ਰੀ ਅਕਾਲ ਮੈਡਮ, ਮੈਮ ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ?
ਵਧੀਆ ਜੀ, ਵਧੀਆ। ਤੁਸੀ ਦੱਸੋ?
ਮੈਂ ਵੀ ਵਧੀਆ ਮੈਮ, ਹੋਰ ਮੈਮ, ਘਰ ਸਾਰੇ?
ਵਧੀਆ-ਵਧੀਆ ਮੈਮ, ਤੁਸੀ ਦਾ ਸੁਣਾਓ?
ਮੈਂ, ਅ, ਸਾਰੇ ਵਧੀਆ ਮੈਮ।
ਹੋਰ ਮੈਮ, ਮੀਂਹ ਵਗੈਰਾ ਨਹੀਂ ਪਿਆ, ਮੈਮ ਤੁਹਾਡੇ?
ਨਹੀਂ ਮੈਮ, ਮੌਸਮ ਹੋਇਆ-ਹੋਇਆ ਬਾਰਿਸ਼ ਆਲਾ, ਬੱਦਲ ਵਗੈਰਾ ਆਇਆ ਤੇ ਨ੍ਹੇਰੀ ਵੀ ਆਈ ਹੋਈ ਹੈ, ਤੇ ਮੌਸਮ ਮਤਲਬ ਠੰਡਾ ਹੋਗਿਆ ਬਾਰਿਸ਼ ਦਾ, ਹਜੇ ਕੀ, ਕੋਈ ਪਤਾ ਨਹੀਂ ਹੈਗਾ, ਵੀ ਆਏਗੀ ਕਿ ਨਹੀਂ।
ਹੁਣ, ਅੱਜ-ਕੱਲ ਤਾ ਬੜੀ ਗਰਮੀ ਪੈ ਰਹੀ ਹੈ।
ਹਾਂਜੀ-ਹਾਂਜੀ, ਮੈਮ ਧੁਪ ਣੀ ਹੈਗੀ, ਇਸ ਟਾਈਮ।
ਹੂੰ, ਨਹੀਂ ਸਾਡੇ ਤਾਂ ਬਥੇਰੀ ਬਹੁਤ ਜ਼ਿਆਦਾ ਧੁੱਪ ਐ, ਦੋ-ਦਿਨ ਹੋਗੇ, ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ।
ਅੱਛਾ ਮੈਮ, ਅੱਛਾ ਮੈਮ।
ਹਾਂਜੀ ਹਾਂਜੀ ਇੱਕ
ਇੱਥੇ ਤੇ ਮੈਮ ਠੀਕ ਹਜੇ ਮੌਸਮ ਮਤਲਬ ਬਾਰਿਸ਼ ਹੋਣ ਨੂੰ ਆਇਆ ਬੱਦਲ ਜੇ ਹੋਏ ਹੋਏ ਨੇਗੇ ਧੁੱਪ ਨੀ ਹੈਗੀ ਪਰ ਠੰਡ ਜਿਹੀ ਹੋ ਗਈ ਹੈ ਮਤਲਬ ਜਿਹੜੇ ਵਿਚਾਰੇ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਨੇ ਨਾ ਉਹਨਾਂ ਨੂੰ ਥੋੜਾ ਠੀਕ ਹੋ ਗਿਆ ਮੌਸਮ
ਹਾਂਜੀ ਹਾਂਜੀ ਚਲੋ ਉਹਨਾਂ ਨੂੰ ਤਾਂ ਹੁਣ ਜ਼ਿਆਦਾਤਰ ਔਖਾ ਪਈਆਂ ਨੂੰ ਹੋਊਗਾ ਦੇਖੋ ਉਹਨਾਂ ਨੇ ਜ਼ੀਰੀ ਵੀ ਲਗਣੀ ਹੈ
ਹਾਂਜੀ ਹਾਂ ਬਾਈ ਇਹ ਵੀ ਤਕਰੀਬਨ ਆਪਣੇ 'ਤੇ ਆ ਗਏ ਨੇ ਮੈਮ ਖੇਤਾਂ ਦੇ ਵਿੱਚ ਬੈਠੇ ਹੋਏ ਨੇ
ਹਾਂਜੀ ਨਹੀਂ ਸਾਡੇ ਤਾਂ ਹਲੇ ਆਏ ਨਹੀਂੀ ਉਹ ਆਉਣਗੇ ਹਲੇ ਸਾਡੇ ਓਦਾਂ ਪਰ ਉਹਨਾ ਨੂੰ ਬੜਾ ਮੁਸ਼ਕਿਲ ਕਿ ਲੱਗੂਗਾਦੇਖੋ ਵੀ ਕਿੰਨੀ ਗਰਮੀ ਚਲਾਉਣਗੇ ਜੀਰੀ ਜੀਰੀ
ਹਾਂਜੀ ਹਾਂਜੀ ਮੈਮ ਸਹੀ ਗੱਲ ਹੈ
ਹਾਂਜੀ ਆਪਣਾ ਆਪ ਨੂੰ ਤਾਂ ਆਪਣੇ ਤਾਂ ਤੂੰ ਪੰਜ ਮਿੰਟ ਖੜਿਆ ਵੀ ਨਹੀਂੀ ਜਾਂਦਾ ਧੁੱਪ ਚ ਉਹ ਦੇਖਲੋ ਕਿੱਲਾ ਕਿੱਲਾ ਲਗਾਉਂਦੇ ਨੇ
ਹਾਂਜੀ ਮੈ ਮੈਂ ਨਾ ਸਵੇਰੇ ਕੱਪੜੇ ਵਾਸ਼ ਧੋਤੇ ਸੀਗੇ ਤੇ ਅੱਧੇ ਘ ਰਹਿ ਗਏ ਸੀਗੇ ਹੁਣ ਧੋ ਕੇ ਮੈਂ ਬਾਹਰ ਸੁੱਕ ਧੱਕ ਨੇ ਪਾਣੀ ਗਈ ਸੀਗੀ ਧੁੱਪ ਦੇ ਵਿੱਚ ਮਤਲਬ ਕਿ ਦੋ ਇੱਕ ਸੈਕਿੰਡਸ ਵੀ ਮੇਰੇ ਤੋਂ ਖੜ ਨਹੀਂ ਹੋਇਆ ਹੈਗਾ ਕੱਪੜੇ ਵੀ ਮੈਂ ਨਾ ਫਟਾਫਟ ਪਾ ਕੇ ਆਈ ਹਾਂ
ਹਾਂਜੀ ਦੇਖੋ ਉਹ ਐਨੇ ਧੁੱਪ ਚ ਜੀਰੀ ਲਗਾਣੀ ਹੈ ਮੈਮ ਦੇਖੋ ਉਹਨਾਂ ਨੂੰ ਵੀ ਦੇਖੋ ਹਨਾ ਸਭ ਨੂੰ ਦੇਖੋ ਆਪਣੇ ਆਪਣੇ ਕੰਮਾਂ ਦਾ ਉਹ ਹੁੰਦਾ ਹੈ ਹਨਾ
ਹਾਂਜੀ ਹਾਂ ਨਾ ਸਹੀ ਗੱਲ ਆ ਮੈਮ
ਹਾਂਜੀ ਸਭ ਨੂੰ ਆਪਣੇ ਆਪਣੇ ਕੰਮਾਂ ਦਾ ਇਲਾਜ ਹੁੰਦਾ ਵੀ ਆਪਾਂ ਕਿੱਧਰੋਂ ਵੀ ਆਪਾਂ ਨੂੰ ਆਇਆ ਹੁੰਦਾ ਵੀ ਆਪਾਂ ਪੈਸਾ ਕਮਾਈਏ ਹਨਾ ਹੁਣ ਆਪਾਂ ਵੀ ਦੇਖੋ ਕਾਲ ਵਗੈਰਾ ਕਰ ਰਹੇ ਹਾਂ ਦੇਖੋ ਹਨਾ ਆਪਾਂ ਨੂੰ ਵਿਆਹ ਹੁੰਦਾ ਵੀ ਆਪਾਂ ਇੱਕ ਦੋ ਕੋਲ ਕੱਢ ਦੇਈਏ
ਹਾਂਜੀ ਮੈਮ ਲਾਲਚ ਬਣ ਜਾਂਦੇ ਨਾ ਕੁਛ ਮਜਬੂਰੀਆਂ ਵੀ ਹੁੰਦੀਆਂ ਨੇ ਕਿਸੇ ਦੀਆਂ ਚਲੋ ਹੈਾ ਅ ਆਪਾਂ ਨੂੰ ਐਵੇਂ ਹੁੰਦਾ ਵੀ ਚੱਲ ਆਪਾਂ ਬਾਹਰ ਨੀ ਕਿਤੇ ਜੋਬ ਕਰਦੇ ਹੈਗੇ ਵੀ ਚੱਲ ਘਰ ਦੇ ਵਿੱਚ ਜੇ ਆਪਾਂ ਕੰਮ ਕਰ ਲਈਏ ਵੀ ਏਦਾਂ ਹੋ ਜਾਏਗਾ ਅੱਗੇ
ਗਰਮੀ ਹੋ ਰਹੀ ਹੈ ਆਪਾਂ ਨੂੰ ਬਾਹਰ ਨਿਕਲਣਾ ਕਿੰਨਾ ਔਖਾ ਲੱਗਦਾ ਆ ਹਨਾ ਹੁਣ ਆਪਾਂ ਬਾਹਰ ਜਾ ਕੇ ਤਾਂ ਦੇਖੋ ਇਕਥੇ ਕਰ ਲਾਂਗੇ ਕੰਮ ਆਪਾਂ ਨੂੰ ਕਈ ਵਾਰ ਤਾਂ ਘਰ ਬੈਠੇ ਵੀ ਹੁਣ ਆਪਾਂ ਨੂੰ ਕਾਲ ਕਰਨੀ ਵੀ ਔਖੀ ਲੱਗਦੀ ਹੈ ਦੇਖੋ ਗਰਮੀ ਚ ਤਾਂ ਇਹ ਹਾਲ ਹੁੰਦਾ ਹੈ ਆਪਣਾ
ਹਾਂਜੀ ਹਾਂਜੀ ਮੈਮ ਨਾ ਸਹੀ ਗੱਲ ਹੈ ਮੈਮ ਤੁਹਾਡੀ ਹੁਣ ਤੁਸੀਂ ਦੇਖੋ ਮੈਮ ਸਵੇਰੇ ਹੈ ਨਾ ਆਪਾਂ ਆਪਣੇ ਸਾਰੇ ਕਾਰਰ ਦੇ ਕੰਮ ਕਰਕੇ ਫਿਨਿਸ਼ ਕਰਕੇ ਫਟਾਫਟ ਭੱਜਦੇ ਹਾਂ ਜੋਬ ਲਈ ਫਿਰ ਉੱਥੇ ਜਾ ਕੇ ਸਾਰਾ ਦਿਨ ਮੱਥਾ ਪਕਾਈ ਮਾਰਦੇ ਹਾਂ, ਸ਼ਾਮ ਨੂੰ ਫੇਰ ਘਰ ਆਉਂਦੇ ਹਾਂ। ਘਰ ਦਾ ਫਿਰ ਰੋਟੀ-ਪਾਣੀ ਦਾ ਫੇਰ ਕਰੋ, ਨਾਲੇ ਸੈਲਰੀ ਵੀ ਮੈਮ ਉਹੀ ਚਾਰ-ਪੰਜ।
ਹਾਂਜੀ-ਹਾਂਜੀ। ਸਹੀ ਗੱਲ ਹੈ ਪ੍ਰਾਈਵੇਟਾਂ ਦੀ ਤਾਂ ਹੀ ਹੁੰਦੀ ਹੈ ਚਲੋ ਹੇਨਾ।
ਹਾਂਜੀ। ਮੈਮ ਫਿਰ ਉਹੀ ਹੁੰਦਾ।
ਪੰਦਰਾਂ ਤੱਕ ਦਾ ਦੇਣਾ ਚਾਹੀਦਾ। ਜੇ ਵਧੀਆ ਕੰਮ ਹੈ। ਦੇਖੋ ਪ੍ਰਾਈਵੇਟ ਵਾਲਾ ਦਾ ਤਾਂ ਇਹ ਸਿਸਟਮ ਹੁੰਦਾ ਆ, ਉਹ ਤਨਖਾਹ ਵੀ ਘੱਟ ਮਤਲਬ ਕਿ ਘਰ ਜਦੋਂ ਆਪਾਂ ਘਰ ਵੀ ਆ ਗਏ, ਉੱਥੇ ਆਫ਼ਿਸ ਚ ਕੰਮ ਹੁੰਦਾ ਹੀ ਹੁੰਦਾ। ਘਰ ਆ ਕੇ ਵੀ ਆਪਾਂ ਨੂੰ ਨਾ ਹੀ ਕੰਮ ਦੇ ਦਿੰਦੇ ਨੇ।
ਹਾਂਜੀ-ਹਾਂਜੀ।
ਪ੍ਰਾਈਵੇਟ ਵਾਲਾ ਦਾ ਇਹ ਔਖਾ ਹੁੰਦਾ। ਸਰਕਾਰੀ ਵਾਲਾ ਦਾ ਚਲੋ ਫਿਰ ਵੀ ਫ਼ਰਕ ਹੁੰਦਾ। ਉਹਨਾਂ ਦੀ ਤਨਖਾਹ ਵੀ ਵਧੀਆ ਹੁੰਦੀ ਹੈ। ਪਰ ਜੇ ਤਨਖਾਹ ਵਧੀਆ ਹੋ ਗਈ। ਫਿਰ ਆਪਾਂ ਨੂੰ ਘਰ-ਘਰ ਕੰਮ ਕਰਨੇ ਚ ਕੋਈ ਉਹ ਨਹੀਂ ਹੁੰਦੀ ਦਿੱਕਤ।
ਹਾਂਜੀ-ਹਾਂਜੀ। ਮੈਮ ਨਹੀਂ ਸਰਕਾਰੀ ਦੀ ਮੈਮ ਤਨਖਾਹ ਬਹੁਤ
ਹਾਂਜੀ। ਸਰਕਾਰੀ ਵਰਗੀ ਤਾਂ ਦੇਖੋ ਮੌਜ ਹੀ ਨਹੀਂ ਹੈਗੀ ਕੋਈ।
ਹਾਂਜੀ। ਹਾਂ, ਨੀ ਪਰ ਇੱਕ ਗੱਲ ਹੈ। ਮੈਮ ਬਰਡਨ ਬਹੁਤ ਜ਼ਿਆਦਾ ਹੁੰਦਾ, ਪ੍ਰੈਸ਼ਰ ਵੀ ਹੁੰਦਾ ਸਰਕਾਰੀ ਵਾਲਿਆਂ ਤੇ।
ਹਾਂਜੀ-ਹਾਂਜੀ। ਜਿਹੜੀ ਗੱਲ ਹੈ ਇਹ ਗੱਲ ਹੈਗੀ ਆ।
ਬੰਦਾ ਚੈਨ ਨਾਲ ਸੋ ਨਹੀਂ ਸਕਦਾ ਹੈਗਾ, ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਹੈਗਾ।
ਹਾਂਜੀ-ਹਾਂਜੀ। ਮੈਂ ਕਹਿੰਦੀ ਮੈਮ ਪ੍ਰਾਈਵੇਟ ਵਾਲਿਆਂ ਤੇ ਜ਼ਿਆਦਾ ਹੁੰਦਾ ਹੈ। ਪਤਾ ਕੀ ਹੈ, ਮੈਮ ਉਹਨਾਂ ਦੀ ਦੇਖੋ ਤਨਖਾਹ ਵੀ ਘੱਟ ਹੁੰਦੀ ਹੈ।
ਇਹ ਜ਼ਿਆਦਾ ਨਾ ਸਕੂਲ ਦੇ ਵਿੱਚ ਹੁੰਦਾ ਮੈਮ ਜਿਹੜੇ ਟੀਚਰਸ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਨਾ। ਪ੍ਰਾਈਵੇਟ ਉਹਨਾਂ
ਹਾਂਜੀ-ਹਾਂਜੀ। ਇਹਨਾਂ ਨੂੰ ਵੀ ਜ਼ਿਆਦਾ ਹੁੰਦਾ ਹੈ। ਸਕੂਲ ਟੀਚਰਸ ਵਗੈਰਾ ਨੂੰ ਨਾ ਪ੍ਰਾਈਵੇਟ ਵਾਲਿਆਂ ਨੂੰ। ਇਹਨਾਂ ਨੂੰ ਜ਼ਿਆਦਾ ਹੁੰਦਾ ਆ। ਕਿਉਂਕਿ ਉਹਨਾ ਨੇ ਫਿਰ ਡਾਟਾ ਵਗੈਰਾ ਵੀ ਚੜ੍ਹਾਉਣਾ ਹੁੰਦਾ ਬੱਚਿਆਂ ਦਾ ਹਨਾ। ਤਾਂ ਕਰਕੇ ਫੇਰ ਉਹ ਘਰੇ ਵੀ ਲੱਗੀਆਂ ਰਹਿੰਦੇ ਨੇ।
ਤੁਸੀਂ ਇਹ ਦੇਖੋ ਮੈਮ ਥੋੜ੍ਹੇ ਟਾਈਮ ਬਾਅਦ ਤਾਂ ਇਹਨਾਂ ਨੇ ਹੈ ਨਾ ਆਪਣੇ ਇਗਜ਼ਾਮ ਹੋ ਜਾਂਦੇ ਨੇ। ਦੋ ਮਹੀਨੇ ਮਸਾ ਟੱਪਦੇ ਨੇਗੇ। ਫਿਰ ਮੈਮ ਮੋਕ ਟੈਸਟ ਚੱਲਦੇ ਹੁੰਦੇ ਨੇ ਮੋਕ ਟੈਸਟ ਵੀ ਹੁੰਦੇ ਨੇ ਗਏ, ਤੇ ਨਾਲ-ਨਾਲ ਮੈਮ ਫਿਰ ਇਗਜ਼ਾਮ ਹੋ ਜਾਂਦੇ ਨੇ ਮਤਲਬ ਕਿ ਛੇ ਮਹੀਨਿਆਂ ਦੇ ਵਿੱਚ ਦੋ-ਤਿੰਨ ਵਾਰੀ ਤੇ ਇਗਜ਼ਾਮ ਹੋ ਜਾਂਦੇ ਨੇ।
ਹਾਂਜੀ। ਹੁਣ ਲਗਾ ਲੋ ਮੈਮ ਹੁਣ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਮੈਮ ਉਹਨਾਂ ਦੀਆਂ। ਬੱਚਿਆਂ ਦੀਆਂ, ਤੇ ਕਿਸਧ ਲਗਾ ਲਓ, ਉਹ ਸਮਰ ਕੈਂਪ ਵਗੈਰਾ ਵੀ ਲਗਾ ਰਹੇ ਨੇ ਹਨਾ? ਉਹਨਾਂ ਨੇ ਫੀਸ ਉਹਨਾਂ ਨੇ। ਫੀਸਾਂ ਵਗੈਰਾ ਵੀ ਜਮਾ ਕਰਵਾਉਣੀਆਂ ਨੇ ਹੁਣ-ਹੁਣ, ਅਡਮਿਸ਼ਨ ਹੋਈਆ ਹੋਣੀਆਂ ਹਨਾ। ਉਹਨਾ ਨੂੰ ਫੀਸਾਂ ਵਗੈਰਾ ਵੀ ਜਮਾ ਕਰਵਾਉਣੀਆਂ ਨੇ ਤੇ, ਹੋਰ ਡਾਟਾ ਵਗੈਰਾ ਵੀ ਚੜਾਉਣਾ ਹੋਇਆ ਹਣਾ ਤੇ ਬੋਰਡ-ਬੋਰਡ ਦੇ ਜਿਹੜੇ ਬੱਚਿਆਂ ਨੇ ਬਹੁਤ ਦਿੱਤੇ ਸੀਗੇ ਇਗਜ਼ਾਮ ਦਿੱਤੇ ਸੀਗੇ। ਉਹਨਾਂ ਦਾ ਵੀ ਕੁਛ ਸਰਟੀਫਿਕੇਟ ਵਗੈਰਾ ਆਏ ਹੋਣੇ, ਉਹ ਵੀ ਦੇਣੇ ਹੋਣੇ।
ਹਾਂਜੀ। ਮੈਮ, ਤੁਸੀਂ ਇਹ ਦੇਖੋ ਕਿ ਮੋਕ ਟੈਸਟ ਹੁੰਦੇ ਨੇ। ਉਹਨਾਂ ਦੇ ਨੰਬਰ ਹੋਣੇ, ਫਿਰ ਉਹਨਾਂ ਨੂੰ ਵਟਸਐਪ ਤੇ ਵੀ ਸਾਰਾ ਕੁਛ ਪੜ੍ਹਨਾ, ਤੇ ਜੋ ਹੋਮਵਰਕ ਮਿਲਦਾ। ਉਹ ਵੀ ਫੋਨ ਤੇ ਵੀ ਪਾਉਣਾ ਰਜਿਸਟਰ ਤੇ ਚਾੜਨਾ, ਅਟੈਂਡਸ ਵਗੈਰਾ ਲਾਉਣੀ, ਮਾਕ ਰਜਿਸਟਰ ਚ ਚਾੜਨਾ, ਮੋਕ ਟੈਸਟ ਦੀ ਲਿਸਟ ਤਿਆਰ ਕਰਨੀ। ਇਗਜ਼ਾਮ ਦੀ ਲਿਸਟ ਤਿਆਰ ਕਰਨੀ, ਸੋ ਪੰਗੇ ਹੁੰਦੇ ਨੇ ਮੈਮ।
ਹਾਂਜੀ, ਹਾਂਜੀ, ਹਾਂਜੀ। ਮੈਮ ਤੁਸੀਂ ਵੀ ਬਾਹਰਲਾ ਪੇਪਰ ਦਿੱਤਾ ਸੀਗਾ। ਹਾਈਲਟਸ ਜਾਂ ਪੀ ਟੀ ਕੀਤੀ ਸੀਗੀ ਮੈਮ ਤੁਸੀਂ?
ਹਾਂਜੀ-ਹਾਂਜੀ। ਮੈਮ ਪੀ ਟੀ ਕੀਤੀ ਸੀ।
ਅੱਛਾ-ਅੱਛਾ। ਮੈਮ ਫਿਰ ਕਿੰਨੇ ਬੈਂਡ ਆਏ?
ਮੈਮ ਸਿਕਸ ਸੀਗੇ।
ਤੇ ਮੈਮ ਬਾਹਰ ਕਿਉਂ ਨਹੀਂ ਗਏ?
ਬਸ ਮੈਮ ਫਿਰ ਬ ਮੈਂ ਤੇ ਮੇਰੇ ਬ੍ਰਦਰ ਨੇ ਇਕੱਠੇ ਦਿੱਤਾ ਸੀਗਾ।
ਅੱਛਾ-ਅੱਛਾ।
ਹਾਂਜੀ-ਹਾਂਜੀ। ਮੇਰੇ ਬ੍ਰਦਰ ਦੇ ਸਾਢੇ ਛੇ ਆ ਗਏ ਸੀਗੇ, ਤੇ ਮੇਰੇ ਛੇ ਆ ਗਏ ਸੀਗੇ। ਤੇ ਫਿਰ ਸਾਨੂੰ ਬ੍ਰਦਰ ਦੇ ਜ਼ਿਆਦਾ ਲੱਗੇ ਕਿ ਮੇਰੀ ਰਿਫਿਊਜਲ ਦੇ ਚਾਂਸ ਹੋਣ ਨਾ ਕਿ ਅਤੇ ਵੀ ਆਪਣੇ ਪੈਸੇ ਵੀ ਵੇਸਟ ਨਾ ਜਾਣ ਫਿਰ ਬ੍ਰਦਰ ਦੀ ਲਾਤੀ ਸੀ ਅਸੀਂ ਹਾਂਜੀ ਫਿਰ ਬ੍ਰਦਰ ਦੇ ਸੱਤ ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਸੀਗਾ ਹੁਣ ਮੇਰਾ ਬ੍ਰਦਰ ਬਾਹਰ ਹੀ ਏ
ਅੱਛਾ ਅੱਛਾ ਚਲੋ ਵਧੀਆ ਗੱਲ ਹੈ ਕੋਈ ਤਾਂ ਬਾਹਰ ਗਿਆ ਹਨਾ
ਹਾਂਜੀ ਫਿਰ ਹੁਣ ਇੱਥੇ ਸਾਰੇ ਅਸੀਂ ਜਾ ਵੀ ਨਹੀਂ ਨਾ ਸਕਦੇ ਸੀਗੇ ਸਿਸਟਰ ਮੇਰੀ ਮੈਰਿਡ ਹੈ ਤੇ ਫਾਦਰ ਸਾਬ ਹੈ ਨੀ ਗੇ ਤੇ ਫੇਿਰ ਮੈਂ ਤੇ ਮੰਮਾ ਘਰ ਹੀ ਰਹਿੰਦੇ ਆ
ਚਲੋ ਵਧੀਆ ਗੱਲ ਹੈ ਫਿਰ ਤਾਂ
ਹਾਂਜੀ ਹਾਂਜੀ ਮੈਮ
ਹਾਂਜੀ ਚਲੋ ਫਿਰ ਵੀ ਆਪਾਂ ਦੇਖੋ ਆਪਣਾ ਘਰ ਦਾ ਖਰਚ ਖੁਦ ਚਲਾ ਰਹੇ ਹਾਂ ਆਪਣੇ ਲਈ ਬਹੁਤ ਵੱਡੀ ਗੱਲ ਹੈ
ਬਸ ਐਵੇਂ ਹੁੰਦਾ ਕਿ ਚਲੋ ਘਰ ਬੈਠੇਿਆਂ ਨਾ ਨਲਾਈਨ ਕੰਮ ਮਿਲੀ ਜਾ ਰਿਹਾ ਚਲੋ ਆਪਣੇ ਘਰ ਦਾ ਕੰਮ ਮਤਲਬ ਘਰ ਦਾ ਨੀ ਤੇ ਆਪਣਾ ਖਰਚਾ ਆਪਣਾ ਆਪ ਹੀ ਚੁੱਕੀ ਜਾਂਦੇ ਆ ਨਾ ਨਾ ਹੀ ਬਹੁਤ ਹੁੰਦਾ ਕਿ ਹਾਂ ਘਰ ਦਾ ਤੰਗ ਨਹੀਂੀ ਕਰਦੇ
ਹਾਂਜੀ ਹਾਂਜੀ ਹਾਂਜੀ ਵੈਸੇ ਮੈਮ ਜੇ ਤੁਸੀਂ ਤੁਹਾਡੇ ਮਤਲਬ ਕਿ ਬਾਹਰ ਦਾ ਬਣ ਜਾਂਦਾ ਅਤੇ ਫਿਰ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਸੀਗੇ
ਮੈਂ ਤਾਂ ਆਸਟ੍ਰੇਲੀਆ ਹੀ ਜਾਣਾ ਚਾਹੁੰਦੀ ਹਾਂ ਮੈਮ। ਹਜੇ ਵੀ ਡਰੀਮ ਹੈ ਕਿ ਜੇ ਆਸਟ੍ਰੇਲੀਆ, ਬਣ ਜੇ ਕਦੇ ਬਣ ਜਾਏ। ਬ੍ਰਦਰ ਕਹਿੰਦਾ ਪਿਆ ਕਿ ਹਾਂ ਬਣ ਜਾਏਗਾ। ਕੋਈ ਗੱਲ ਨੀ। ਹੈ ਨਾ, ਮੈਂ ਸੈਟਲ ਹੋ ਜਾ ਇੱਕ ਵਾਰ। ਉਹ ਕੈਨੇਡਾ ਦੇ ਵਿੱਚ ਆ।
ਅੱਛਾ- ਅੱਛਾ, ਵੈਸੇ ਹੁਣ ਆਸਟ੍ਰੇਲੀਆ ਜਾਣ ਚ ਜ਼ਿਆਦਾ ਫਾਇਦਾ ਹੈ, ਮੈਮ। ਕਿਉਂਕਿ ਦੇਖੋ ਕੈਨੇਡਾ ਜਿੱਦਾਂ ਸਾਰਾ ਹੀ ਪੰਜਾਬ ਚਲਾ ਗਿਆ ਹੁਣ।
ਸਾਰੇ ਹੀ।
ਉੱਧਰ ਦਾ ਕੰਮ ਘੱਟ, ਹੁਣ ਤਾਂ ਜਵੇ ਕੰਮ ਘੱਟ ਗਿਆ। ਉੱਧਰ ਦਾ ਬਿਲਕੁਲ ਵੀ।
ਹੈ ਨਹੀਂ ਮੈਮ, ਉੱਥੇ ਕੁਛ ਨੀ ਹੈਗਾ ਕੋਈ ਕੰਮ ਨਹੀਂ।
ਦੇਖੋ ਹੁਣ ਤੁਹਾਡੇ ਬ੍ਰਦਰ ਨੂੰ ਵੀ ਦੇਖੋ, ਕਾਫੀ ਟਾਈਮ ਹੋ ਗਿਆ ਹੋਣਾ, ਹਨਾ। ਹੁਣ ਤੇ ਜਿਹੜੇ ਪਹਿਲ ਗਏ ਹੋਏ ਸੀਗੇ। ਉਹੀ ਸੈਟਲਮੈਂਟ ਨੇ। ਜਿਹੜੇ ਅੱਜ ਕੱਲ ਜਾ ਰਹੇ ਨੇ, ਉਹਨਾਂ ਦਾ ਦੇਖੋ ਕੁੱਝ ਵੀ ਨੀ ਬਣ ਰਹੇ। ਵੇਚਾਰੇ ਉਹ ਇਨੇ- ਇਨੇ ਪੈਸੇ, ਲਾ ਕੇ ਵੀ ਜਾਂਦੇ ਨੇ।
ਹੁਣ ਮੈਮ ਕੰਮ ਨੀ ਮਿਲ ਰਿਹਾ ਹੈਗਾ। ਮੇਰੇ ਬ੍ਰਦਰ ਨੂੰ ਮੈਮ, ਦੋ ਸਾਲ ਤੋਂ ਉੱਪਰ ਹੋ ਗਏ ਨੇ ਗਏ ਨੂੰ।
ਹਾਂਜੀ- ਹਾਂਜੀ।
ਉਹ ਸੈੱਟ ਹੋ ਗਿਆ ਹੈ। ਪਰ ਜਿਹੜੇ ਹੁਣ ਜਾਂਦੇ ਪਏ ਨੇ, ਉਹ ਵਾਲੇ ਨਹੀਂ ਹੁੰਦੇ ਪਏ।
ਹਾਂਜੀ- ਹਾਂਜੀ, ਜਾਂ ਤਾਂ ਫੇਰ ਮਤਲਬ ਕਿ ਕੰਮ ਤਾਂ, ਉਹਨਾਂ ਨੂੰ ਵੀ ਨੀ ਮਿਲ ਰਿਹਾ। ਜਿਹਨਾਂ ਦਾ ਮਤਲਬ ਕਿ ਕੋਈ ਬ੍ਰਦਰ, ਸਿਸਟਰ ਹੋਣ। ਉਹਨਾਂ ਨੂੰ ਮਿਲ ਜਾਂਦਾ ਆ ਪਰ ਔਖਾ ਮਿਲਦਾ ਆ। ਉਹ ਉਹਨਾਂ ਨੂੰ ਜਾਣ ਚ, ਅੱਜ ਕੱਲ ਫਾਇਦਾ ਏ। ਹੁਣ ਦੇਖੋ ਮੈਮ ਜੀ ਤੁਸੀਂ ਜਾਣਾ, ਹੋਇਆ ਤੁਹਾਡੇ ਬ੍ਰਦਰ ਹੈਗੇ ਏ।
ਹਾਂਜੀ- ਹਾਂਜੀ ਮੈਮ, ਕੰਮ ਕਰਨ ਲਈ ਨਾ ਬਹੁਤ ਹੱਥ- ਪੈਰ ਮਾਰਨ ਪਹਿੰਦੇ ਨੇ ਮੈਮ, ਉੱਥੇ ਵੇਖੋ ਤੁਸੀਂ ਕੈਨੇਡਾ ਜਾਓਗੇ ਉੱਥੇ ਤੁਹਾਡਾ ਬ੍ਰਦਰ ਹੈਗਾ। ਤੁਹਾਨੂੰ ਕੰਮ ਦੀ ਹਾਂਜੀ- ਹਾਂਜੀ ਮੈਮ, ਏਦਾਂ ਹੋ ਜਾਂਦਾ ਹੈਗਾ। ਕਿ ਪਹਿਲਾਂ ਆਪਣੀ ਫੈਮਲੀ ਦੇ ਵਿੱਚੋਂ।
ਕੰਮ ਲੱਭਣਾ ਕਿੰਨਾ ਔਖਾ ਲੱਗੂਗਾ। ਪਹਿਲਾਂ ਤਾਂ ਰਹਿਣਾ ਫੇਰ। ਫੇਰ ਉੱਥੇ ਦਾ ਖਰਚ ਵੀ ਉਹ ਕਰਨਾ। ਹਨਾ।
ਹਾਂਜੀ। ਹੁਣ ਤੁਸੀਂ ਵੇਖੋ ਕਿ ਜ ਜਿਹੜਾ ਉੱਥੇ ਰਹਿ ਰਿਹਾ। ਨਾ ਉਹਨੂੰ ਸਭ ਕੁਛ ਪਤਾ ਹੁੰਦਾ ਵੀ। ਕਿ ਕਿੱਥੇ ਜੋਬ ਮਿਲਣੀ ਹੈ ਨਾ, ਕਿੱਥੋਂ ਰਾਸ਼ਨ ਪਾਣੀ ਆਉਣਾ, ਕਿੰਨਾ ਬਿਜਲੀ ਦਾ ਬਿੱਲ ਆਉਣਾ। ਮਤਲਬ ਜੋ ਵੀ ਸਿਸਟਮ ਹੁੰਦਾ ਨਾ। ਸਾਰਾ ਉੱਥੇ ਰਹਿ ਰਹੇ ਬੰਦੇ ਨੂੰ ਨਾ ਪਤਾ ਲੱਗ ਜਾਂਦਾ। ਜਦੋਂ ਆਪਾਂ ਇੱਥੋਂ ਨਿਊ, ਨਿਊ ਜਾਂਦੇ ਹਾਂ ਨਾ। ਉੱਥੇ ਬੜਾ ਦਿੱਕਤ ਆਉਂਦੀ ਹੈ। ਜਦੋਂ ਕੋਈ ਨਾ ਹੋਵੇ ਸਾਹਮਣੇ ਸਭਣ ਵਾਲਾ।
ਹਾਂਜੀ- ਹਾਂਜੀ ਦੇਖੋ ਲਗਾ ਲਓ ਮੈਡਮ, ਹੁਣ ਜਿਹੜੇ ਅੱਜ ਮਤਲਬ ਕਿ ਹੁਣ ਅੱਜ ਕੱਲ ਜਾ ਰਹੇ ਨੇ ਬੱਚੇ, ਹਨਾ। ਤੇ ਉਹਨਾਂ ਦੇ ਹੁਣ, ਮਾਂ- ਬਾਪ ਹੀ ਖਰਚਾ ਭੇਜ ਰਹੇ ਨੇ ਉਰੇ ਤੋਂ ਉੱਥੇ।
ਹਾਂਜੀ ਹਾਂ। ਇਹ ਤਾਂ ਸਹੀ ਗੱਲ ਆ। ਸਾਡੇ ਪਿੰਡ ਦੇ ਵਿੱਚੋਂ, ਇੱਕ ਮੁੰਡਾ ਗਿਆ ਹੋਇਆ ਹੈਗਾ। ਉਹ ਬਰਮਟਨ ਦੇ ਵਿੱਚ ਬੈਠਾ। ਠਾ ਹੋਇਆ ਹਜੇ। ਮਤਲਬ ਕਿ ਬ੍ਰਹਿਮ ਬਰਮਟਨ ਦੇ ਵਿੱਚ ਤੁਸੀਂ ਐ ਮੰਨ ਕੇ ਚਲੋ, ਜਿੱਦਾਂ ਆਪਣਾ ਪੰਜਾਬ ਹੈ। ਜਾਂ ਫੇਰ ਬਰਮਟਨ ਹੈ।
ਹਾਂਜੀ- ਹਾਂਜੀ ਉਹਦਾ ਸੇਮ ਹੀ ਹੈ। ਬਰਮਟਨ ਚ ਤਾਂ ਸਾਰੇ ਪੰਜਾਬੀ ਨੇ।
ਹਾਂਜੀ ਹਾਂ। ਇੱਕੋ ਈ ਗੱਲ ਬਣੀ ਹੋਈ ਐ। ਤੁਸੀਂ ਦੇੇਖੋ ਕਿ ਉੱਥੇ ਕੀ ਮਿਲਣਾ। ਉੱਥੇ ਕਿ ਕਿੰਨਾ ਕੰਮ ਮਿਲਣਾ ਏ।
ਤੇ ਮਤਲਬ ਕਿ, ਸਾਡੀ ਗਲੀ ਚ ਵੀ ਇੱਕ ਕੁੜੀ ਹੈ ਹਨਾ। ਦੋ ਕੁੜੀਆਂ ਸੀਗੀਆਂ। ਉਹ ਇਕੱਠੀਆਂ ਗਈਆਂ ਸੀਗੀਆਂ। ਇੱਕ ਤਾਂ ਵਿਆਹ ਕੇ ਗਈ ਸੀਗੀ। ਤੇ ਇੱਕ ਆਈ ਗਈ ਸੀਗੀ। ਜਿਹੜੀ ਵਿਆਹ ਕੇ ਗਈ ਸੀ। ਉਹ ਨੇ ਚਲੋ ਆਪਣੇ ਹਸਬੈਂਡ ਨੂੰ ਬੁਲਾ ਲਿਆ ਸੀਗਾ। ਪਰ ਉਹ ਫੇਰ ਵਾਪਸ ਆ ਗਈ ਸੀ। ਸੀਗੇ, ਉਹਨਾਂ ਦੀ ਮਤਲਬ ਕਿ, ਉਹਨਾਂ ਦਾ ਰਿਫਿਊਜਲ ਲੱਗ ਗਿਆ ਸੀਗਾ। ਡਿਪੋਰਟ ਹੋ ਗਏ ਸੀਗੇ, ਉਹ, ਉਹ ਤਾਂ ਵਾਪਿਸ ਭੇਜ ਤੇ ਪਰ ਜਿਹੜੀ ਉਹ ਕੁੜੀ ਆ ਦੂਸਰੀ, ਹਨਾ। ਉਹ ਉਹਦਾ ਖਰਚਾ ਤਾਂ ਔਖਾ ਚੱਲ ਰਿਹਾ। ਉਹਦੇ ਵੀ ਹਲੇ ਵੀ ਮਤਲਬ ਕਿ, ਉਹਨੂੰ ਗਈ ਨੂੰ ਡੇਢ ਸਾਲ ਵਾਂਗੂ ਹੋ ਗਿਆ। ਸਾਲ ਤੋਂ ਆਈ ਥਿੰਕ ਉ ਉਪਰ ਹੋ ਗਿਆ। ਤੇ ਉਹਦੇ ਘਰ ਦੇ ਹਲੇ ਵੀ ਉਹਨੂੰ ਖ਼ਰਚਾ ਭੇਜ ਰਹੇ ਨੇ, ਦੇਖੋ ਮੈਂਮ
ਅੱਛਾ। ਨਹੀਂ ਹੁੰਦਾ ਮੈਮ, ਕਈਆਂ-ਕਈਆਂ, ਕਈਆਂ ਨਾਲ ਨਾ ਮੈਮ ਐ ਤੇ ਹੁੰਦਾ ਐ।
ਹਾਂਜੀ -ਹਾਂਜੀ ਦੇਖੋ। ਹੋਰ ਲਗਾ ਲੋ। ਮੇਰੇ ਹੁਣ ਚਾਚੂ ਗਏ ਸੀਗੇ ਮੈਮ, ਉਹਨਾਂ ਨੂੰ ਹਾਲਲੇ ਹੁਣ ਜੂਨ ਚ ਹਾਲੇ ਸਾਲ ਹੋਊਗਾ। ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਐ। ਤਾਂ ਦੇਖੋ ਕਿਸਮਤ ਵੀ ਹੁੰਦੀ ਹੈ, ਦੇਖੋ ਮੈਮ।
ਹਾਂ। ਇਹ ਤਾਂ ਸਹੀ ਗੱਲ ਹੈ, ਮੈਮ ਤੁਹਾਡੀ। ਕਿਸਮਤ ਤੇ ਡਿਪੈਂਡ ਹੈਗਾ। ਬਾਕੀ ਜਿਹਨੇ ਕੰਮ ਕਰਨਾ ਨੀ। ਮੈਮ ਲੱਭਣਾ ਨੀ ਹੈਗਾ ਉਹਨੂੰ ਮਿਲਦਾ ਵੀ ਨੀ ਹੈਗਾ।
ਹਾਂਜੀ ਹਾਂਜੀ ਦੇਖੋ ਮੈਮ, ਕਿਸਮਤ ਤੇ ਡਿਪੈਂਡ ਉਹਨੂੰ ਵਧੀਆ ਮ ਹੁਣ ਉਹਨੂੰ ਕਈ ਰਿਸਤ ਉਹਨੂੰ ਸਾਲ- ਡੇਢ ਸਾਲ ਹੋ ਗਿਆ। ਉਹਨੂੰ ਹਲੇ ਵੀ ਉਹਦਾ ਖਰਚਾ ਭੇਜ ਰਹੇ ਨੇ, ਉਹਦੇ ਘਰ ਦੇ ਫੇਰ ਤੇ ਘਰਦਿਆਂ ਨੂੰ ਵੀ ਐ ਹੁੰਦਾ ਵੀ। ਉਰੀ ਠੀਕ ਸੀਗੇ ਵੀ ਉਰੀ ਕੋਈ ਜੋਬ ਕਰ ਲੈਂਦੇ ਹਨਾ।
ਹਾਂਜੀ, ਹਾਂ ਜੀ।
ਹੁਣ ਨਾਲੇ ਦੇਖੋ, ਨਾਲੇ ਦੇਖੋ ਆਪਣੇ ਮਾਂ ਬਾਪ ਆਪਾਂ ਕੋੋਲ ਹੁੰਦੇ ਆਪਾਂ। ਨਾਲੇ ਆਪਾਂ ਉਹਨਾਂ ਨਾਲ ਵਧੀਆ-ਵਧੀਆ ਤਿਉਹਾਰ ਵਗੈਰਾ ਮਨਾ ਰਹੇ ਹੁੰਦੇ।
ਹਾਂਜੀ ਹਾਂ। ਨਾ ਇਹ ਸਹੀ ਗੱਲ ਹੈ ਇੰਨਾ ਦੀ।
ਹਾਂਜੀ ਤਾਂ ਕਰਕੇ, ਨਾਲੇ ਹੋਰਾ ਦਾ ਵੀ ਮਤਲਬ, ਕਿ ਧਿਆਨ ਰੱਖ ਪਾਦੇ ਜੀ, ਉਹ ਬਿਮਾਰ ਹੁੰਦੇ ਆਪ ਕੋਈ ਦਵਾਈ ਤਾਂ ਦੇ ਸਕਦੇ, ਉੱਥੇ ਬੈਠੇ ਤਾਂ ਆਪਾਂ ਕੀ ਕਰ ਸਕਦੇ ਹਾਂ। ਨਾਲੇ ਆਪਾਂ ਖਰਚਾ ਭੇਜ ਰਹੇ ਹਾਂ ਉਹਨਾਂ ਨੂੰ
ਹਾਂ ਨਾ ਸਹੀ ਗੱਲ। ਮੈਡੀਸਨ ਵੀ ਬੁ, ਮੈਡੀਸਨ ਵੀ ਬਹੁਤ ਮਹਿੰਗੀ ਜਾ ਰਹੀ ਹੈ ਮੈਡਮ, ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ। ਕੋਰੀਅਰ ਦੇ ਮਤਲਬ ਤੁਸੀਂ ਮੰਨ ਕੇ ਚਲੋ ਨਾ। ਹਜ਼ਾਰਾਂ ਚ ਪੈਸੇ ਲੈਂਦੇ ਆ। ਚਾਰ ਹਜ਼ਾਰ- ਪੰਜ ਹਜ਼ਾਰ ਜੇ ਤਿੰਨ-ਚਾਰ ਪੱਤੇ ਵੀ ਮੈਡੀਸਨ ਦੇ ਨੇ ਨਾ। ਇਨੀ ਮਹਿੰਗੀ ਮੈਡੀਸਨ, ਅਸੀਂ ਭੇਜੀ ਆ ਨਾ ਬਹੁਤ ਮਹਿੰਗੀ ਭੇਜਦੇ ਪਏ ਆ।
ਹਾਂਜੀ ਦੇਖ ਲੋ ਗੱਲ ਤੁਸੀਂ ਤਾਂ। ਹੁਣ ਤੁਹਾਨੂੰ ਪਤਾ ਹੀ ਹੋਇਆ। ਇੰਨੇ ਮਹਿੰਗੇ-ਮਹਿੰਗੇ
ਹਾਂਜੀ ਹਾਂ। ਚਾਰ-ਪੰਜ ਹਜ਼ਾਰ ਤੋਂ ਤੇ ਕੋਈ ਘੱਟ ਗੱਲ ਹੀ ਨੀ ਕਰਦਾ ਕੋਰੀਅਰ ਨੂੰ। ਜਾਂ ਤਿੰਨ ਜਾਂ ਚਾਰ ਇਕੱਠੇ ਹੋਣ। ਫਿਰ ਵੀ
ਚਲੋ ਫੇਰ ਵੀ ਹੁੰਦਾ ਆ ਹਨਾ। ਚਾਰ ਹਾਂਜੀ ਦੋ-ਚਾਰ ਹੁਣ ਵੀ ਹੁਣ ਲਗਾ ਲਓ। ਮੇਰੇ ਪਾਪਾ ਦੇ ਵੀ ਨਾਲ ਸੀਗੇ।
ਹਾਂਜੀ ਮੈਮ
ਪੱਥਰੀਆਂ ਸੀਗੀਆਂ। ਹਾਂਜੀ। ਤੇ ਉਹ ਵੀ ਮਤਲਬ ਕਿ ਉਹ ਦਵਾਈ ਲੈ ਕੇ ਆਏ ਨੇ, ਅੱਜ ਵੀ ਲੈ ਕੇ ਆਏ ਨੇ ਹਨਾ। ਪਹਿਲਾਂ ਤਾਂ ਦੇਖੋ ਲਗਾ ਲੋ ਮੈਮ, ਹੁਣ ਡਾਕਟਰ ਨੂੰ ਮਿਲੇ ਸੀਗੇ। ਉਹਨਾਂ ਡਾਕਟਰ ਨੇ ਮਤਲਬ ਮਤਲਬ, ਕਿ ਬਿਨ ਦੇਖੇ ਪਹਿਲਾ ਫੀਸ ਜਮਾ ਕੀਤੀ ਪੰਜ ਸੌ ਦੇਖ ਲੋ। ਕੁਛ ਬਿਨਾਂ ਮਤਲਬ, ਕਿ ਫ਼ੀਸ ਹੀ ਲਗਾ ਲਓ। ਡਾ ਡਾਕਟਰ ਦੀ ਫਿਰ ਉਸ ਤੋਂ ਬਾਅਦ ਦਵਾਈਆਂ ਦਾ ਦਵਾਈਆਂ ਦਾ ਖਰਚਾ। ਤੇ ਫਿਰ ਉਸ ਤੋਂ ਬਾਅਦ ਅਲਟਰਾਸਾਊਂਡ ਵੀ ਹੋਈ ਮੈਮ, ਦੇਖਲੋ ਕਿੰਨਾ ਖਰਚਾ ਫਿਰ ਵੀ ਹਨਾ। ਤਾਂ ਵੀ ਖ਼ਰਚਾ ਹੋ ਜਾਂਦਾ ਆ।
ਠੀਕ ਹੈ ਮੈਮ, ਓਕੇ ਮੈਮ, ਓਕੇ ਮੈਮ।